ਹੈਲੋ।
ਸਾਸਰੀ ਕਾਲ ਜੀ।
ਸਾਸੀ ਕਾਲ ਜੀ।
ਹੋਰ ਕੀ ਹਾਲ-ਚਾਲ?
ਤੇ ਤੁਸੀਂ ਸੁਣਾਓ ਕੀ ਹਾਲ ਐ?
ਬੋਤ ਵਦੀਆਂ ਜੀ, ਬੋਤ ਵਦੀਆ, ਹੋਰ ਕੀ ਕਰਦੇ ਸੀਗੇ ਜੀ?
ਬਸ ਹੁਣੇ ਫ੍ਰੀ ਹੋਈ ਆ।
ਓਕੇ ਜੀ-ਓਕੇ ਹੋਰ ਘਰ ਪਰਿਵਾਰ ਸਬ ਠੀਕ ਐ ਜੀ।
ਸਬ ਵਦੀਆਂ ਤੁਸੀਂ ਸੁਣਾਓ, ਬੱਚੇ ਸਬ ਠੀਕ?
ਹਾਂਜੀ-ਹਾਂਜੀ ਸਬ ਵਦੀਆ ਜੀ ਸਬ ਵਦੀਆਂ। ਅ ਅੱਛਾ ਮੈਂ ਕੈਣਾ ਸੀਗਾ ਕਿ ਅ ਅਸੀਂ ਮਤਲਬ ਕਿ ਵੋਕੀ ਐ ਤੁਸੀਂ ਫ੍ਰੀ ਹੁੰਦੇ ਓ ਸਵੇਰੇ? ਅ ਵੋਕਿੰਗ ਸ਼ੁਰੂ ਕਰੀਏ ਅਸੀਂ?
ਹਾਂਜੀ ਵੋਕਿੰਗ ਤੇ ਸਰੀਰ ਵਾਸਤੇ ਬੋਤ ਅੱਛੀ ਹੁੰਦੀ ਏ ਸਵੇਰੇ ਮੋਰਨਿੰਗ ਵੋਕ ਤੇ ਬੋਤ ਜ਼ਰੂਰੀ ਐ ਜੇ ਕਰਨੀ ਚਾਈਦੀ ਏ।
ਹਾਂਜੀ। ਹਾਂਜੀ ਮੈਂ ਨਾ ਸੋਚ ਰਿਆ, ਕਿਉਂਕਿ ਨਾ ਮੇਰਾ ਨਾ ਐਕਚੁਲੀ ਜਦੋਂ ਦਾ ਮੇਰਾ ਬੇਬੀ ਹੋਇਆ ਨਾ ਤੇ ਮੇਰਾ ਵਜ਼ਨ ਬੋਤ ਜੈਦਾ ਵਦ ਵੱਦ ਗਿਆ। ਤੇ ਮਤਲਬ ਕਿ ਹੁਣ ਨਾ ਓਦੇ ਵਦਣ ਕਰਕੇ ਨਾ ਮੈਨੂੰ ਇੱਕ-ਦੋ ਮਤਲਬ ਕਿ ਪ੍ਰੋਬਲਮ ਸ਼ਰੀਰ ਦੀ ਨਾ ਹੋਰ ਹੋਗੀਆ, ਜਿੱਦਾਂ ਤੁਸੀਂ ਨਾਮ ਸੁਣੇਆ ਹੋਣਾ ਥਾਇਰੋਇਡ ਵਗੈਰਾ ਤੇ ਮੇਰਾ ਓ ਬੋਤ ਵੱਦ ਚੁੱਕਿਆ ਇਸ ਟਾਈਮ। ਤੇ ਮੈਨੂੰ ਹੁਣ ਡਾਕਟਰ ਨੇ ਏਹੀ ਸੁਜੈਸ਼ਨ ਦਿੱਤੀ ਐ ਯਾਂ ਤਾਂ ਮੈਂ ਸਵੇਰੇ ਮੋਰਨਿੰਗ ਵੋਕ ਕਰਾਂ, ਤੇ ਜਾਂ ਮੈਂ ਯੋਗਾ ਸ਼ੁਰੂ ਕਰਾਂ।
ਹਾਂਜੀ-ਹਾਂਜੀ। ਬੋਤ ਜ਼ਰੂਰੀ ਐ ਜੀ ਯੋਗਾ ਕਰੋ ਚਾਏ ਮੋਰਨਿੰਗ ਵੋਕ ਕਰੋ ਬੋਤ ਜ਼ਰੂਰੀ ਐ ਸ਼ਰੀਰ ਵਾਸਤੇ। ਸਾਰਾ ਦਿਨ ਸ਼ਰੀਰ ਏ ਫੁ ਰਤੀ ਰੈਂਦੀ ਸਵੇਰੇ ਛੇ ਵਜੇ, ਪੰਜ ਵਜੇ ਜਿੰਨੇ ਵਜੇ ਤੁਸੀਂ ਉੱਠ ਸਕਦੇ ਓ ਉਠੋ ਜਲਦੀ ਓਰ ਫਿਰ ਮੋਰਨਿੰਗ ਵੋਕ ਕਰੋ ਕਮ ਸੇ ਕਮ ਦੋ-ਤਿੰਨ ਕਿਲੋਮੀਟਰ ਚਲਨਾ ਚਾਈਦਾ ਐ। ਥੋੜਾ ਯੋਗਾ ਕਰਨਾ ਚਾਈਦਾ, ਫਰੈਸ਼ ਪਾਨੀ ਪੀਨਾ ਚਾਈਦਾ, ਫਰੈਸ਼ ਹਵਾ ਲੈਨੀ ਚਾਈਦੀ ਐ। ਸ਼ਰੀਰ ਵਾਸਤੇ ਬੋਤ ਅੱਛਾ ਹੁੰਦਾ ਐ ਜੀ।
ਹਾਂਜੀ-ਹਾਂਜੀ ਕਿਉਂਕਿ ਮੈਂ ਤੁ ਆਨੂੰ ਦੇਖਿਆ ਨਾ ਇੱਕ-ਦੋ ਵਾਰੀ ਤੇ ਮੈਨੂੰ ਮਤਲਬ ਕਿ ਤੁਨੂੰ ਦੇਖਿਆ ਤੁਆਡੀ ਹੁਣ ਮਤਲਬ ਕਿ ਏਜ ਵੀ ਹੋ ਗਈ ਐ ਤੇ ਤੁਸੀਂ ਬਿਲਕੁਲ ਫਿੱਟ ਓ। ਅ ਸਲਿਮ ਟ੍ਰਿਮ ਹੋ ਤੇ ਮੈਂ ਅ ਸੋਚਿਆ ਮੈਂ ਕਿ ਮੈਂ ਪੁੱਛਾਂਗੀ ਤੁਆਨੂੰ ਜ਼ਰੂਰ ਕੀ ਤੁਸੀਂ ਮਤਲਬ ਕਿ ਕੀ ਡਾਇਟ ਲੈਂਦੇ ਓ ਯਾਂ ਤੁਸੀਂ ਕੋਈ ਯੋਗਾ ਵਗੈਰਾ ਕਲਾਸ ਜੋਇਨ ਕੀਤੀ ਹੋਈ ਐ ਯਾਂ ਤੁਸੀਂ ਮੋਰਨੀ ਮੋਰਨਿੰਗ ਵੋਕ ਤੇ ਜਾਂਦੇ ਓ ਮਲਬ ਕਿ ਤੁਸੀਂ ਡਾਇਟ ਵੀ ਵਦੀਆ ਲੈਂਦੇ ਹੋਣੇ ਓ।
ਹਾਂਜੀ ਡਾਇਟ ਤੇ ਦੇਖੋ ਹਰੀ ਸਬਜ਼ੀਆਂ ਸ਼ਰੀਰ ਵਾਸਤੇ ਬੋਤ ਅੱਛੀਆਂ ਹੁੰਦੀਆਂ ਨੇ ਓਰ ਯੋਗਾ ਤੇ ਬੋਤ ਅੱ ਛਾ ਹੁੰਦਾ ਐ, ਯੋਗਾ ਤੇ ਦੇਖੋ ਅੱਧਾ-ਪੌਣਾ ਘੰਟਾ ਯਾਂ ਇੱਕ ਘੰਟਾ ਰੋਜ਼ ਕਰਨਾ ਚਾਈਦਾ, ਸੈਰ ਵੀ ਕਮ ਸੇ ਕਮ ਮੋਰਨਿੰਗ ਵੋਕ ਵੀ ਇੱਕ ਘੰਟਾ ਕਰਨੀ ਚਾਈਦੀ ਐ ਓਰ ਏਦੇ ਕਾਫੀ ਬੈਨੀਫਿ ਟ ਹੈਗੇ ਐ ਮ੍ਹੀਨੇ ਦੇ ਅੰਦਰ ਦੇਖਨਾ ਤੁਆਨੂੰ ਫਰਕ ਨਜ਼ਰ ਆਨਾ ਸ਼ੁਰੂ ਹੋ ਜੇਗਾ। ਤੁਸੀਂ ਜ਼ਰੂਰ ਸ਼ੁਰੂ ਕਰੋ ਜੀ ਕੱਲ ਤੋਂ।
ਬਿਲਕੁਲ ਸਈ ਜੀ ਹਾਂਜੀ ਮੈਨੂੰ ਓਈ ਚਾ ਰੀ ਸੀ ਮੈਂ ਕਿਆ ਮੈਂ ਤੁਆਨੂੰ ਜ਼ਰੂਰ ਪੁੱਛਾਂਗੀ। ਕਿਉਂਕਿ ਮੈਂ ਨਾ ਹੋਰ ਵੀ ਜਿੱਦਾਂ ਲੇਡੀਜ਼ ਦੇਖੀਆਂ ਅਨ, ਅਹ ਜੋ ਮੇਰੀ ਏਜ ਦੀਆਂ ਹੈਗੀਆਂ ਨੇ। ਤੇ ਮਤਲਬ ਕਿ ਉਹਨਾਂ ਦੀ ਬੇਬੀ ਹੋਣ ਦੇ ਬਾਵਜੂਦ ਵੀ ਉਹ ਬਿਲਕੁਲ ਅਹ ਫਿਟ ਐ। ਲੇਕਿਨ ਉਹੀ ਚੀਜ਼ ਆ ਗਈ ਨਾ ਕਿ ਮੈਨੂੰ ਜਿੱਦਾਂ ਨਾ ਜਦ ਮੈਂ ਅਹ ਬੇਬੀ ਹੋ ਗਿਆ ਸੀ ਮੇਰਾ। ਤੇ ਮੈਨੂੰ ਥਾਇਰੋਇਡ ਦੀ ਬੜੀ ਪ੍ਰੋਬਲਮ ਹੋ ਗਈ ਸੀ, ਤੇ ਮੈਨੂੰ ਮੋਟੇ ਹੋਣ ਦਾ ਥਾਇਰਰੋਡ ਹੈਗਾ। ਤੇ ਉਹਦੇ ਨਾਲ ਮੈਨੂੰ ਬਹੁਤ ਪ੍ਰੋਮੋ ਹੁਣ ਜਿੱਦਾਂ ਮੈਂ ਅਗਰ ਗੋਲੀ ਛੱਡ ਦਿੰਨੀ ਹਾਂ ਤੇ ਮੇਰਾ ਸਰੀਰ ਫੁੱਲਦਾ ਹੀ ਜਾਂਦਾ ਜੀ, ਤੇ ਕੀ ਕਹਿੰਦੇ ਨੇ ਜੇ ਮੈਂ ਗੋਲੀ ਖਾ ਰਹੀ ਹਾਂ ਰੈਗੂਲਰ ਤੇ ਮੈਂ ਥੋੜੀ ਨੋਰਮਲ ਆ। ਨਹੀਂ ਤਾਂ ਮੈਂ ਬੜੀ ਜ਼ਿਆਦਾ ਐਵੇਂ ਹੋ ਜਾਂਨੀ ਹਾਂ ਜੀ। ਕਿ ਮੈਂ ਬਸ ਹੁਣੇ ਬਸ ਅਹ ਮੇਰਾ ਸਰੀਰ ਫੁੱਲਣ ਤੇ ਆ ਜਾਂਦਾ ਫੁੱਲਦਾ ਜਾਂਦਾ- ਫੁੱਲਦਾ ਜਾਂਦਾ ਤੇ ਕੀ ਕਹਿੰਦੇ ਨੇ ਫੇਰ ਮੈਨੂੰ ਕੋਈ ਸੁਜੈਸ਼ਨ ਦੇਣ ਵਾਲਾ ਵੀ ਨੀ ਹੈ ਕੋਈ, ਅਡਵਾਈਸ ਦੇਣ ਵਾਲਾ ਵੀ ਨੀ ਹੈ ਕੋਈ। ਬਈ ਤੁਸੀਂ ਜਾਂ ਮੋਨੇ ਵੋਕ ਤੇ ਜਾਓ ਨਾਲੇ ਤੁਹਾਨੂੰ ਪਤਾ ਹੀ ਹੈ ਵੀ ਸਾਥ ਨਾਲ ਬੰਦਾ ਚਲਾ ਵੀ ਜਾਂਦਾ। ਤੇ ਕੀ ਕਹਿੰਦੇ ਨ ਇਕੱਲਾ ਬੰਦਾ ਕਿਤੇ ਜਾ ਵੀ ਨੀ ਸਕਦਾ। ਮਨ ਹੀ ਨੀ ਕਰਦਾ ਪਹਿਲੀ ਗੱਲ ਤੇ, ਤੇ। ਤਾਂ ਮੈਂ ਤੁਹਾਨੂੰ ਪੁੱਛਿਆ ਕਿ ਅਗਰ ਤੁਸੀਂ ਨਾਲ ਚੱਲੋਗੇ ਤੇ ਮੈਨੂੰ ਅ ਥੋੜੀ ਨਾ ਉਹ ਅੰਦਰੋਂ ਮੋਟੀਵੇਸ਼ਨ ਮਿਲ ਜਾਂਦੀ ਐ।
ਜ਼ਰੂਰ -ਜਰੂਰ ਤੁਸੀਂ ਜਾ ਸਕਦੇ ਹੋ ਮੇਰੇ ਨਾਲ ਤੇ ਮੈਂ ਜਾਨ ਵੈਲੇ ਸਵੇਰੇ ਤੁਹਾਨੂੰ ਕੋਲ ਕਰ ਦਾਂਗੀ ਫੇਰ। ਤੁਸੀਂ ਮੇਰੇ ਨਾਲ ਤਿਆਰ ਰਹਿਣਾ ਜਾਣ ਵਾਸਤੇ।
ਹਾਂਜੀ- ਹਾਂਜੀ ਬਿਲਕੁਲ ਜੀ ਤੇ ਤੁਹਾਡੇ ਇੱਧਰ ਪਾਰਕ ਵਗੈਰਾ ਹੈਗਾ। ਅ ਜਾ ਫੇਰ ਹਾਂਜੀ- ਹਾਂਜੀ।
ਜੀ ਬਹੋਤ ਸਾਰੇ ਪਾਰਕ ਹੈਗੇ ਨੇ ਥੋੜੀ- ਥੋੜੀ ਦੂਰ ਤੇ ਨਾ ਕਾਫ਼ੀ ਪਾਰਕ ਬਣੇ ਹੋਏ ਨੇ। ਤੇ ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਚੱਲ- ਸਕਦੇ ਹੋ ਚਾਹੇ ਸ਼ਾਮ ਨੂੰ ਵੀ ਕਰ ਸਕਦੇ ਹੋ ਥੋੜੀ ਦੇਰ ਸਵੇਰੇ ਵੀ ਕਰ ਸਕਦੇ ਹੋ ਦੇਖਣਾ ਤੁਹਾਨੂੰ ਰਿਜਲਟ ਕਿਤਨਾ ਜਲਦੀ ਮਿਲੇਗਾ। ਔਰ ਅਗਰ ਜਿਹੜਾ ਮੋਰਨਿੰਗ ਵੋਕ ਨਹੀਂ ਕਰਦਾ ਉਹ ਤੇ ਧੀਰੇ- ਧੀਰੇ ਇੱਕ- ਦੋ ਬਿਮਾਰੀਆਂ ਨਈ ਬਹੋਤ ਸਾਰੀ ਬਿਮਾਰੀਆਂ ਆ ਜਾਂਦੀਆਂ। ਸ਼ੂਗਰ ਬੀ ਪੀ ਕੋਲੇਸਟ੍ਰੋਲ ਔਰ ਥਾਇਰਇਡ ਇਥੇ ਬੋਤ ਸ ਸਾਰੀ ਬਿਮਾਰੀਆਂ ਆ ਜਾਂਦੀਆਂ ਏ, ਹਾਂਜੀ।
ਜੀ ਬਸ ਇਸੀ ਕਾਰਨ ਅਸੀਂ ਡਰਦੇ ਆ ਨਾ ਕਿ ਸਾਡੀ ਹਲੇੇ ਕੋਈ ਇੰਨੀ ਏਜ ਵੀ ਨੀ ਹੈਗੀ ਇੰਨੀ ਉਮਰ ਵੀ ਨੀ ਹੈਗੀ। ਜਿੰਨੀ ਅਸੀਂ ਅਹ ਬਿਮਾਰੀਆਂ ਸੇੜ ਕੇ ਬਹਿ ਜਾਂਦੇ ਆ। ਤੇ ਕੁਛ ਆਪਣਾ ਸਰੀਰ ਦਾ ਖਿਆਲ ਨੀ ਰੱਖਦੇ ਅਸੀਂ ਇਹ ਦੂਸਰੀ ਗੱਲ ਆ ਗਈ ਕਿ ਸਾਨੂੰ ਡਾਇਟ ਮਤਲਬ ਕਿ ਉਹੀ ਐ ਜੋ ਘਰ ਚ ਜੋ ਚੀਜ਼ ਬਣ ਰਹੀ ਐ ਤੱਲਿਆ- ਮੱਲਿਆ ਜੋ ਵੀ ਆ ਰਿਹਾ, ਬਣ ਰਿਹਾ ਉਹੀ ਖਾ ਰਿਹਾ ਆ। ਕਿ ਸਾਡਾ ਇੱਕ ਸ਼ਡਿਊਲ ਵੀ ਨੀ ਹੈਗਾ ਕਿ ਅਸੀਂ ਇਹ ਚੀਜ਼ ਖਾਣੀ ਐ। ਇੰਨੇ ਟਾਈਮ ਤੇ ਖਾਣੀ ਐ ਜਾਂ ਦੇਖੋ ਫਰੂਟਸ ਤੇ ਸਾਡੇ ਘਰ ਆਦੇ ਨੇ ਫਰੂਟ ਸ ਵੀ ਅਸੀਂ ਖਾਂਦੇ ਆ ਲੇਕਿਨ ਸਾਡੇ ਨਾਸ਼ਟ ਦਾ ਟਾਈਮ ਈ ਅ ਅਗਰ ਗਲਤ ਹੋਏਗਾ ਜਾਂ ਸਾਡੇ ਜਿਹ ਲੰਚ ਦਾ ਟਾਈਮ ਈ ਗ਼ਲਤ ਹੋਏਗਾ ਤੇ ਉਹ ਸਾਡੇ ਸਰੀਰ ਨੂੰ ਕਿੱਦਾਂ ਲੱਗੇਗਾ। ਉਹ ਤੇ ਫੇਰ ਮੇਰੇ ਖਿਆਲ ਫੈਟ ਹੀ ਬਣੇਗਾ ਵੀ ਫੈਟ ਹੀ ਜਮਾ ਹੋਏਗਾ ਇੱਕ ਜਗਾ ਤੇ ਹੈਨਾ।
ਹਾਂ ਇੱਕ ਤਾਂ ਤੁਸੀਂ ਬੋਤ ਧਿਆਨ ਥੋਹਾਨੂੰ ਰਖ ਣਾ ਪਏਗਾ ਅਗਰ ਮੋਰਨਿੰਗ ਵੋਕ ਕਰਦੇ ਹੋ ਤੇ ਪਰੌਂਠੇ ਛੱਡਣੇ ਪੈਣੇ ਨੇ ਔਰ ਹੈਲਦੀ ਡਾਇਟ ਲੈਣੀ ਪਏਗੀ। ਤਾਂ ਈ ਤੁਹਾਨੂੰ ਫਾਇਦਾ ਹੋਏਗਾ ਨੀ ਤੇ ਕੋਈ ਫਾਇਦਾ ਨੀ ਹੋਣਾ ਫੇਰ ਮੋਰਨਿੰਗ ਵੋਕ ਦਾ।
ਬਿਲਕੁਲ ਸਹੀ ਜੀ, ਤੇ ਪਾਣੀ ਵੀ ਵੈਗ ਤੁਸੀਂ ਜਿੱਦਾਂ ਹੁਣ ਸਾਡੀ ਪਹਿਲਾਂ ਗੱਲ ਹੋਈ ਸੀ। ਕਿ ਸਾਨੂੰ ਪਾਣੀ ਵੀ ਪੂਰਾ ਪ੍ਰੋਪਰ ਸਾਨੂੰ ਪੂਰੇ ਦਿਨ ਚ ਚਾਰ ਕ ਲੀਟਰ ਪਾਣੀ ਵੀ ਪੀਣਾ ਚਾਈਦੈ ਕਿ ਸਾਡੀ ਬੋਡੀ ਨੂੰ ਅ ਇੱਕ ਤੇ ਡੀਟੋਕਸ ਕਰਦੈ ਪਾਣੀ ਜਿਵੇਂ ਤੁਸੀਂ ਕਿਆ ਸੀ ਵਈ ਪਸੀਨੇ ਦੇ ਥਰੂ ਯੂਰੀਅਨ ਦੇ ਥਰੂ ਸਾਡੇ ਸ਼ਰੀਰ ਚੋਂ ਨਿਕਲਦੀ ਏ ਗੰਦਗੀ ਨਿਕਲਦੀ ਏ, ਇੱਕ ਪਾਣੀ ਕਾਰ ਕਾਰਨ ਹੀ ਕਿਉਂਕਿ ਅੱਜ-ਕੱਲ ਅ ਗਰਮੀ ਨਾਲ ਬੰਦੇ ਦੇਖੋ ਕਿੱਦਾਂ ਅ ਸਫਰ ਕਰਦੇ ਨੇ ਗਰਮੀ ਚ ਅ ਕਈ ਜਿਵੇਂ ਤੁਸੀਂ ਦੱਸੇਆ ਹੁਣੇ ਬੱਚੇ ਅ ਸਕੂਲ ਜਾਣ ਵਾਲੀ ਯਾ ਜੇੜੇ ਦੇਆੜੀਆਂ ਤੇ ਬੰਦੇ ਮੂਜ਼ਦ-ਮਜ਼ਦੂਰ ਹੁੰਦੇ ਨੇ ਓ ਅ ਤੇ ਭਾਵੇਂ ਲੇਡੀਸ ਵੀ ਐ ਜੇੜੇ ਘਰ ਦੇ ਕੰਮ ਕਰ ਰਈਆਂ ਹਨ ਓਨਾਂ ਨੂੰ ਵੀ ਕਿੰਨੀ ਲੋੜ ਹੈਗੀ ਐਨਰਜੀ ਦੀ।
ਹਾਂਜੀ-ਹਾਂਜੀ ਏ ਤਾਂ ਤੁਸੀਂ ਬਿਲਕੁਲ ਸਈ ਕਿਆ ਬ ਬਈ ਪਾਣੀ ਦੀ ਜਰੂਰਤ ਔਰ ਮੋਰਨਿੰਗ ਵੋਕ ਦੀ ਜ਼ਰੂਰਤ ਔਰ ਯੋਗਾ ਦੀ ਜਰੂਰਤ ਆ ਅੱਜ ਦੀ ਡੇਟ ਏ ਸਬ ਬੰਦੇਆਂ ਨੂੰ ਕਰਨੀ ਚਾਈਦੀ ਐ ਪੈਲੇ ਤੁਸੀਂ ਦੇਖਦੇ ਹੋ ਖੇਤ ਤਾਂ ਚ ਲੋਕ ਕਿੰਨੇ ਮਜ਼ਦੂਰੀ ਜਨਾਨੀਆਂ ਵੀ ਕਰਦੇ ਸੀ, ਆਦਮੀਆਂ ਵੀ ਕਰਦੇ ਸੀਗੇ‌। ਕਿੰਨੇ ਹੈਲਦੀ ਰੈਂਦੇ ਸੀ ਫਿਟ ਰੈਂਦੇ ਸੀ ਕੋਈ ਬਿਮਾਰੀ ਨੀ ਸੀ ਅੱਜ ਤੋਂ ਸੌ ਸਾਲ ਪੈਲੇ ਲਗਾ ਲੋ ਚਾਹੇ ਦੋ ਸੌ ਸਾਲ ਪੈਲੇ ਲਗਾ ਲੋ ਲੇਕਿਨ ਜਦੋਂ ਦੀ ਜਦੋਂ ਦਾ ਡਾਇਟ ਖਾਣਾ ਡਾਇਟ ਵੀ ਖਰਾਬ ਹੋਏਆ ਖਾਣਾ-ਪੀਣਾ ਖਰਾਬ ਹੋਏਆ ਜਦੋਂ ਦੀ ਸਾਰੀ ਘਰ ਚ ਮਸ਼ੀਨਾਂ ਲਾਗੀਆਂ ਕੱਪੜੇ ਧੋਣ ਦੀ ਮਸ਼ੀਨ ਅ ਗ ਅ ਮਿਕਸੀ ਲੈ ਲੋ ਜੋ ਮਰਜੀ ਲੈ ਲੋ ਤੁਸੀਂ ਸਾਰੇ ਕੰਮ ਤੇ ਮਸ਼ੀਨਾਂ ਨਾਲ ਕਰੀ ਜਾਂਦੇ ਨੇ ਤੇ ਫੇਰ ਕਿੱਥੋਂ ਸ਼ਰੀਰ ਚ ਮੇਨਤ ਕਿੱਥੋਂ ਨਿਕਲਨੀ ਐ ਨਾ ਮੇਨਤ ਨਿਕਲਦੀ ਨਾ ਪਸੀਨਾ ਨਿਕਲਦਾ ਐ।
ਬਿਲਕੁਲ ਸਈ ਜੀ, ਹਾਂਜੀ। ਹਾਂ ਜਿੱਦਾਂ ਹੁਨ ਤੁਸੀਂ ਸਈ ਕਿਆ ਜਿਵੇਂ ਸਾਡੇ ਕੋਲ ਟੈਕਨੋਲੋਜੀ ਕਿੰਨੀ ਆ ਚੁੱ ਕੀ ਐ, ਜੇ ਅਸੀਂ ਕੱਪੜੇ ਧੋਈਏ ਤੇ ਓ ਮਸ਼ੀਨ ਆ ਗੀ ਐ ਜੀ ਜੇ ਕੋਈ ਅਸੀਂ ਖਾਣਾ ਬਨਾਏਆ ਤਾਂ ਵੀ ਮਸ਼ੀਨਾਂ ਆ ਗਈਆਂ ਜੀ। ਕੋਈ ਮਸਾਲਾ ਅਸੀਂ ਪੈਲੇ ਮਸਾਲਾ ਕੁੱਟਦੇ ਸੀਗੇ ਹੱਥਾਂ ਨਾਲ ਤੇ ਹੁਨ ਅੱਜ-ਕੱਲ ਮਸ ਸਾਲਾ ਤੁਸੀਂ ਦੇਖਦੇ ਓ ਮਸ਼ੀਨ ਚ ਈ ਪੀਸੇਆ ਹੋਏਆ ਮਿਲ ਜਾਂਦਾ ਤੁਆਨੂੰ। ਤੇ ਯਾ ਫਿਰ ਤੁਆਨੂੰ ਰੇਡੀਮੇਡ ਈ ਦੁਕਾਨਾਂ ਤੋਂ ਮਿਲ ਜਾਂਦਾ ਤੇ ਮਤਲਬ ਕਿ ਹਾਂ ਸਈ ਕੈ ਰਏ ਓ ਤੁਸੀਂ ਕਿ ਮੇਨਤ ਸਾਡੇ ਵਿੱਚੋਂ ਨਿਕਲ ਚੁੱਕੀ ਐ ਮੇਨਤ ਹੁਨ ਬਸ ਓਈ ਰੈ ਗਈ ਜੇੜੇ ਮਜ਼ਦੂਰ ਕਰ ਰਏ ਨੇ ਤੇ ਜਿਵੇਂ ਜਨਾਨੀਆਂ ਪੈਲੇ ਮੇਨਤ ਕਰਦੀਆ ਕੱਪੜੇ ਹੱਥ ਨਾਲ ਧੋਣੇ ਅ ਸਾਰੇ ਮਸਾਲੇ ਹੱਥ ਨਾਲ ਪੀਸਨੇ, ਕੁੱਟਨੇ ਤੇ ਕੀ ਕੈਂਦੇ ਨੇ ਹੁਨ ਤੇ ਤੁਸੀਂ ਐ ਦੇਖੋ ਕਿ ਆਟਾ ਮੱਲਨ ਵਾਸਤੇ ਈ ਅਗਰ ਅਸੀਂ ਸਾਨੂੰ ਆਟਾ ਅਗਰ ਗੁੰਨਣੈ ਓਦੇ ਲਈ ਵੀ ਸਾਡੇ ਕੋਲ ਮਸ਼ੀਨ ਹੈਗੀ ਐ ਤੇ ਸਬ ਸਬ ਤੋਂ ਵੱਡੀ ਗੱਲ ਜੇ ਅਸੀਂ ਝਾੜੂ ਪੋਚਾ ਲਗਾ ਰਏ ਆਂ ਅਗਰ ਘਰ ਦੇ ਵਿੱਚ ਤੇ ਓਦੇ ਲਈ ਵੀ ਸਾਡੇ ਘਰ ਇੱਕ ਕੰਮ ਵਾਲੀ ਮੇਡ ਇੱਕ ਲੱਗੀ ਹੋਈ ਐ ਕਿ ਓ ਸਾਡਾ ਕੰਮ ਕਰ ਜੇ ਗੀ। ਮਤਲਬ ਕਿ ਹਾਂ ਸਈ ਕਿਆ ਤੁਸੀਂ ਕਿ ਸਾਡੇ ਵਿੱਚੋਂ ਮੇਨਤ ਖਤਮ ਹੋ ਗੀ ਐ ਤੇ ਫਿਰ ਸਾਨੂੰ ਐਸੇ ਚੀਜ਼ ਤੇ ਧਿਆਨ ਦੇਣਾ ਪਏਗਾ ਕਿ ਅਸੀਂ ਅ ਖੁਦ ਦੇ ਸ਼ਰੀਰ ਨੂੰ ਅ ਮੈਨਟੇਨ ਰੱਖਨ ਲਈ ਅ ਸਵੇਰੇ ਮੋਰਨਿੰਗ ਵੌਕ ਬੋਹ ਜ਼ਰੂਰੀ ਐ। ਪਾਣੀ ਬੋਤ ਜ਼ਰੂਰੀ ਐ ਜੀ। ਯੋਗਾ ਐਕਸਰਸਾਈਜ਼ ਬੋਤ ਜ਼ਰੂਰੀ ਐ ਸਾਡੇ ਸ਼ਰੀਰ ਲਈ ਬਿਲਕੁਲ ਸਈ ਕਿਆ ਤੁਸੀਂ।
ਓ ਦੇਖੋ ਜਿੰਨੇ ਲੋਕ ਮੇਨਤ ਕਰਦੇ ਨੇ ਮਜ਼ਦੂਰੀ ਕਰਦੇ ਨੇ ਚਾਏ ਜਨਾਨੀਆਂ ਵੀ ਮਜ਼ਦੂਰੀ ਕਰਦੀਆਂ ਨੇ ਚਾਏ ਆਦਮੀ ਵੀ ਕਰਦੇ ਨੇ ਓ ਸਬ ਨੂੰ ਕਦੀ ਵੀ ਸ਼ੂਗਰ ਨੀ ਹੁੰਦੀ ਕਦੇ ਬੀ ਪੀ ਨੀ ਹੁੰਦਾ ਨਾ ਕਦੀ ਓਨਾਂ ਦਾ ਮੋਟਾ ਪਾ ਹੁੰਦਾ ਓਨਾਂ ਨੂੰ ਓ ਇੰਨਾ ਖਾਂਦੇ ਨੇ ਔਰ ਸ਼ੂਗਰ ਵੀ ਇੰਨਾ ਮਿੱ ਮਿੱਠਾ ਖਾਂਦੇ ਮਿੱਠੀ ਚਾ ਪੀਂਦੇ ਨੇ ਲੇਕਿਨ ਓਨਾਂ ਨੂੰ ਕਦੀ ਸ਼ੂਗਰ ਨੀ ਹੁੰਦੀ ਕਿਉਕਿ ਓ ਮੈਨਤ ਬੋਤ ਕਰਦੇ ਨੇ।
ਮੈਨਤ ਬੋਤ ਕਰ ਬਿਲਕੁਲ ਸਈ ਐ ਜੀ ਤੇ ਮੈਂ ਇੱਕ ਹੋਰ ਚੀਜ਼ ਪੁੱਛਣੀ ਸੀ ਤੁਆਡੇ ਤੋਂ ਕਿ ਚਾਹ ਮਤਲਬ ਕਿ ਚਾਹ ਅਸੀਂ ਅਗਰ ਆਪਣੀ ਡਾਇਟ ਚ ਲੈਂਦੇ ਹਾਂ ਤੇ ਉਹ ਸਾਡੇ ਲਈ ਹਾਨੀਕਾਰਕ ਹੈ ਜਾਂ ਫਾਇਦੇਮੰਦ ਐ। ਮਤਲਬ ਕਿ ਕਿੰਨੀ ਕੁ ਚਾਹ ਸਾਨੂੰ ਦਿਨ 'ਚ ਪੀਣੀ ਚਾਹੀਦੀ ਹੈ।
ਚਾਹ ਦਾ ਤੇ ਦੇਖੋ ਕੋਈ ਵੀ ਬੈਨੀਫਿਟ ਨੀ ਹੈਗਾ ਬਸ ਇਹ ਕਿ ਥੋੜੀ ਜਿਹੀ ਚਾਹ ਪੀ ਕੇ ਥੋੜ੍ਹੀ ਸੀ ਚੁ ਤੀ ਆ ਜਾਂਦੀ ਬਾਕੀ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਚਾਹ ਪੀਣ ਦੇ ਤੇ ਨੁਕਸਾਨ ਹੀ ਹੈਗੇ ਨੇ।
ਜ਼ਿਆਦਾ ਹੀ ਤੁਹਾਡਾ ਦਿਲ ਕਰਦਾ ਹੈ ਤੇ ਬੰਦਾ ਇੱਕ ਇੱਕ ਵਾਰ ਸਵੇਰੇ ਰ ਇੱਕ ਇੱਕ ਵਾਰ ਸ਼ਾਮੀ ਪੀ ਲਏ ਲੇਕਿਨ ਇਸ ਤੋਂ ਜ਼ਿਆਦਾ ਇੱਕ ਦੋ ਵਾਰ ਤੋਂ ਜ਼ਿਆਦਾ ਨੀ ਪੀਣੀ ਚਾਹੀਦੀ। ਹਾਂਜੀ ਹੋਰ ਸਾਨੂੰ ਪਤਲੇ ਆਉਣ ਵਾਸਤੇ ਥੋੜ੍ਹੀ ਬਹੁਤ ਗਰੀਨ ਟੀ ਵੀ ਪੀ ਲੈਣੀ ਚਾਹੀਦੀ ਹੈ ਗਰਮ ਪਾਣੀ ਪੀਣਾ ਚਾਹੀਦਾ ਹੈ।
ਹਾਂ ਮੈਂ ਉਹੀ ਤੁਹਾਨੂੰ ਇੱਕ ਹੋਰ ਐਵੇਂ ਦੱਸਣਾ ਸੀਗਾ ਤੁਹਾਡਾ ਯਾਦ ਦਿਵਾ ਤਾ ਜਿਵੇਂ ਹੁਣ ਸਾਨੂੰ ਅਗਰ ਪਤਲੇ ਹੋਣਾ ਤੇ ਸਾਨੂੰ ਮਤਲਬ ਕਿ ਚੀਜ਼ਾਂ ਵੀ ਦੇਖੋ ਕਿੰਨੀਆਂ ਕੁ ਮਿਲ ਗਈਆਂ ਜਿਵੇਂ ਅਹ ਸਵੇਰੇ ਅਗਰ ਅਸੀਂ ਪੀ ਰਹੇ ਹਾਂ ਮੇਥੀ ਦਾਣਾ ਪਾਣੀ ਪਾਣੀ ਪੀ ਰਹੇ ਹਾਂ। ਜਾਂ ਜੀਰਾ ਪਾਣੀ ਪੀ ਰਹੇ ਹਾਂ ਜਾਂ ਸੌਫ ਦਾ ਪਾਣੀ ਪੀ ਰਹੇ ਹਾਂ ਅਜਵੈਨ ਦਾ ਪੀ ਰਹੇ ਹਾਂ ਤੇ ਇਹ ਵੀ ਸਾਡੇ ਮਤਲਬ ਕਿ ਬੋਡੀ ਲਈ ਵਧੀਆ।
ਹਾਂਜੀ ਆ ਤੇ ਸਾਰੀ ਚੀਜ਼ਾਂ ਨੈਚੁਰਲ ਚੀਜ਼ਾਂ ਹਾਗੀਏ ਨੇ ਸਾਰੀ ਫਾਇਦੇ ਦਿੰਦੀਆਂ ਨੇ। ਔਰ ਅਗਰ ਅਸੀਂ ਪਾਸ ਫੂਡ ਖਾਂਦੇ ਆਂ ਉਹ ਤਾਂ ਸਾਡੇ ਬੋਡੀ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਦੇ ਹੈਗਾ ਵ
ਹਾਂਜੀ ਉਹ ਤੇ ਤੁਸੀਂ ਦੇਖਿਆ ਹੋਣਾ ਹੁਣ ਅੱਜ ਕੱਲ੍ਹ ਦੇਖੋ ਅਹ ਤੁਹਾਨੂੰ ਹੈਲਦੀ ਚੀਜ਼ਾਂ ਗਲੀ ਸੜਕ ਦੇ ਉੱਤੇ ਘੱਟ ਮਿਲਣਗੀਆਂ ਤੁਹਾਨੂੰ ਫਾਸਟ ਫੂਡ ਥਾਂ-ਥਾਂ ਤੇ ਤੁਸੀਂ ਦੇਖਿਆ ਹੋਣਾ ਕਿ ਦੁਕਾਨਾਂ ਇੰਨੀਆਂ ਜੀਆਦਾ ਖੁੱਲ ਗਈਆਂ ਹਨ ਕਿ ਤੁਹਾਨੂੰ ਹਰ ਚੀਜ਼ ਮਤਲਬ ਕਿ ਫਾਸਟ ਫੂਡ ਮੈਂ ਅਹ ਬੇਸਡ ਜਿਹੜੀ ਚੀਜ਼ਾਂ ਬਣੀਆਂ ਹੋਈਆਂ ਨੇ ਹਰ ਚੀਜ਼ ਤੁਹਾਨੂੰ ਮਿਲਦੀ ਹੈ ਤੇ ਤੁਹਾਨੂੰ ਅਹ ਜਿਹੜੀ ਹੈਲਦੀ ਚੀਜ਼ਾਂ ਜਿਵੇਂ ਅ ਡਾਇਟ ਦੇ ਅਕੋਰਡਿੰਗ ਹੋ ਗ ਜਿਵੇਂ ਹੈਲਦੀ ਫੂਡ ਫਰੂਟਸ ਹੋ ਗਏ ਜਾਂ ਹਰੀ ਸਬਜ਼ੀਆਂ ਹੋ ਗਈਆਂ ਇਹ ਚੀਜ਼ਾਂ ਤੁਹਾਨੂੰ ਬੜੀਆਂ ਘੱਟ ਮਿਲਣਗੀਆਂ।
ਹਾਂਜੀ ਤੁਸੀਂ ਦੇਖਿਆ ਦੇਖਦੇ ਹੀ ਹੋਣੇ ਨੇ। ਕਿ ਛੋਟੇ ਛੋਟੇ ਬੱਚੇ ਹੈਗੇ ਨੇ ਅੱਜ ਦੀ ਡੇਟ ਵਿੱਚ ਪੰਜ ਛੇ ਸਾਲ ਦੇ ਸੱਤ ਸਾਲ ਦੇ ਇੰਨੇ ਹਲਦੀ ਹੋਏ ਪਏ ਨੇ ਤਿੰਨ ਤਿੰਨ ਤੀਸਰੀ ਕਲਾਸ ਪੜ੍ਹਦੇ ਨੇ ਲੇਕਿਨ ਚਾਲੀ -ਚਾਲੀ ਕਿੱਲੋ ਵੇਟ ਪੰਜਾਹ -ਪੰਜਾਹ ਕਿੱਲੋ ਵੇਟ ਹੋਇਆ ਪਇਆ ਬਸ ਬਸ ਮਾਂ ਬਾਪ ਧਿਆਨ ਰੱਖਦੇ ਨੀ ਇੰਨਾ ਬ ਤੇ ਬਾਹਰੋਂ ਫਾਸਟ ਫੂਡ ਖਾਂਦੇ ਨੇ ਦੁਕਾਨਾਂ ਤੋਂ ਵੀ ਖਰੀਦ ਕੇ ਪੈਕੇਟ ਵਾਲਾ ਬੰਦ ਫੂਡ ਖਾਂਦੇ ਨੇ। ਤੇ ਬਸ ਮੋਟਾਪਾ ਹੋਈ ਜਾ ਰਿਹਾ ਏਹ ਨੀ ਬੱਚਿਆਂ ਨੂੰ ਸੈਰ ਕਰਵਾਈਏ ਥੋੜੀ ਜਿਹੀ ਥੋੜ੍ਹਾ ਹੈਲਦੀ ਫੂਡ ਖਾਵਾਈਏ ਬੱਚਿਆਂ ਮਾਂਵਾਂ ਮਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਹਰੀ ਸਬਜ਼ੀਆਂ
ਤੇ ਹਾਂਜੀ -ਹਾਂਜੀ ਹਾਂ ਉਹੀ ਨਾ ਫਿਰ ਜੇ ਮਾਂ ਪੇਰੈਂਟਸ ਹੀ ਨੀ ਮਾਤਾ ਪਿਤਾ ਹੀ ਨੀ ਬੱਚੇ ਦਾ ਧਿਆਨ ਰੱਖਣਗੇ ਉਹ ਖੁਦ ਦੀ ਡਾਇਟ ਵਧੀਆ ਨਹੀਂ ਲੈਣਗੇ ਤੇ ਬੱਚੇ ਨੂੰ ਕਿੱਦਾਂ ਦੇ ਦੇਣਗੇ ਉਹ ਖੁਦ ਹੀ ਤਲਿਆ -ਮਲਿਆ ਫਾਸਟ ਫੂਡ ਖਾਣਗੇ ਤੇ ਬੱਚਿਆਂ ਨੂੰ ਕਿੱਥੇ ਦੇ ਦੇਣਗੇ ਬੱਚਿਆਂ ਨੂੰ ਵੀ ਤੇ ਇਹੀ ਸਲਾਹ ਦੇਣਗੇ ਤੁਸੀਂ ਵੀ ਇਹੀ ਚੀਜ਼ ਖਾਓ।
ਸਾਡੀ ਨੋਨ ਵਿੱਚ ਇੱਕ ਲੇਡੀਜ਼ ਹੈਗੀ ਸੀ ਉਹਦੇ ਬੇਟੇ ਨੂੰ ਵੀ ਐਵੇਂ ਹੀ ਨਾ ਬਹੁਤ ਹੈਲਦੀ ਅ ਫੂਡ ਤਾਂ ਖਾਂਦਾ ਨੀ ਸੀਗਾ ਬਸ ਬਹੁਤ ਫਾਸਟ ਫੂਡ ਖਾਂਦਾ ਸੀ ਉਹ ਬਹੁਤ ਹੈਵੀ ਹੋ ਗਿਆ ਸੀ ਉਹਦੀ ਬੋਡੀ ਔਰ ਉਹਨੂੰ ਸ਼ੂਗਰ ਹੋ ਗਈ।
ਆਏ ਹਾਏ ਅੱਛਾ
ਦੀ ਉਮਰ ਵਿੱਚ ਹੀ ਉਹਨੂੰ ਸ਼ੂਗਰ ਹੋ ਗਈ ਸੀ, ਫਿਰ ਉਹਦੇ ਫੇਰ ਉਹਦਾ ਡਾਇਟ ਪਲੈਨ ਉਹਦਾ ਕਿਸੀ ਡਾਕਟਰ ਤੋਂ ਬਣਵਾਇਆ, ਫੇਰ ਉਹਦੇ ਸਾਰੇ ਫਾਸਟ ਫੂਡ ਬੰਦ ਕੀ ਤੇ ਹੈਲਦੀ ਫੂਡ ਸ਼ੁਰੂ ਕਰਵਾਇਆ, ਹੁਣ ਦਵਾਈਆਂ ਵੀ ਖਾ ਰਿਹਾ ਹੁਣ ਉਹਦੀ ਸ਼ੂਗਰ ਥੋੜ੍ਹੀੋ ਨੋਰਮਲ ਹੋਈ ਐ, ਔਰ ਹੁਣ ਥੋੜਾ ਵੇਟ ਵੀ ਉਹਦਾ ਘੱਟ ਹੋ ਗਿਆ ਹੁਣ ਤੇ ਸਲਿਮ ਟਰਿਮ ਹੋ ਗਿਆ ਉਹ
ਅੱਛਾ ਜੀ ਚਲੋ ਠੀਕ ਹੈ ਜੀ ਮੈਂ ਨਾ ਦੁਬਾਰਾ ਤੁਹਾਨੂੰ ਕੋਲ ਕਰਾਂਗੀ। ਥੋੜ੍ਹੀ ਦੇਰ ਤੱਕ ਓਕੇ ਜੀ, ਸਤਿ ਸ੍ਰੀ ਅਕਾਲ ਜੀ।